ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ, ਹੋਰ ਸੁਣਾਓ ਕਿੱਦਾਂ ਹੋ
ਮੈਂ ਠੀਕ ਹਾਂ ਜੀ, ਤੁਸੀਂ ਸੁਣਾਓ, ਘਰ ਪਰਿਵਾਰ ਸਭ ਠੀਕ ਨੇ
ਸਭ ਵਧੀਆ ਨੇ
ਹੋਰ ਸੁਣਾਓ ਭੈਣ ਹਾਂਜੀ ਭੈਣਜੀ ਇੱਧਰ ਵੀ ਸਭ ਠੀਕ ਨੇ ਹੋਰ ਸੁਣਾਓ ਤੁਹਾਡੇ ਉੱਧਰ ਕਿੱਦਾਂ ਮੌਸਮ, ਅੱਜ
ਮੌਸਮ ਤੇ ਅੱਜ ਸਵੇਰ ਦੀ ਬਰਸਾਤ ਲੱਗੀ ਹੋਈ ਜੇ ਸਵੇਰ ਦੀ ਰੁਕਦੀ ਨੀ ਵਿੱਚ ਏਕ ਇਕ ਮਿਨਟ ਰੁਕਦੀ ਜੇ ਤੇ ਫੇਰ ਆ ਆ ਜਾਂਦੀ ਜੇ, ਬਸ ਸਵੇਰ ਦੀ ਲੱਗੀ ਪਈ ਏ।
ਆ ਭੈਣ ਜੀ ਐਧਰ ਵੀ ਇਹੀਓ ਹਾਲ ਏ ਪਾਣੀ ਪਾਣੀ ਹੋਇਆ ਪਿਆ ਜੇ। ਬਾਹਰ ਜਾਓ ਸਾਡੇ ਤੇ ਬਾ, ਆ ਸਾਡੇ ਤੇ ਬਾਹਰ ਐਧਰ ਪਰ ਨਾਲੀਆਂ ਵੀ ਭਰੀਆਂ ਪਈਆਂ ਜੇ ਤੇ ਮੈਂ ਹੁਣ ਐ ਸਾਹਮਣੇ ਵਾਲੀ ਦੁ ਦੁਕਾਨ ਤੋਂ ਰਾਸ਼ਨ ਲੈਣ ਗਈ ਆਂ, ਤੇ ਮੇਰੇ ਪੈਰ ਈ ਸਾਰੇ ਗਿੱਲੇ ਹੋ ਗਏ। ਮੇਰੇ ਪੈਰ ਚ ਖ਼ਾਰਸ਼ ਮੱਚਦੀ ਪੀ ਐ ਐਡੀ।
ਬੱਸ ਵਹੀ ਓਹੀ ਓ ਤੇ ਬਰਸਾਤ ਆਂਉਦੀ ਹੈ ਤੇ ਕਿੱਥੇ ਨਿਕਲਣ ਦਾ ਹਾਲ ਈ ਨੀ ਹੁੰਦਾ। ਦਾ ਨਾ ਨਿਕਲਿਆ ਜਾਂਦਾ ਐ।
ਨਾ ਜੀ ਨਾ ਇੱਕ ਮਿੰਟਾਂ ਵਿਚ ਜਾਓ ਸਾਡਾ ਤੇ ਘਰ ਵੀ ਸੜਕ ਤੇ ਹੈਗਾ ਜੇ, ਤੇ ਕੋਈ ਨਾ ਕੋਈ ਗੱਡੀ ਆਲਾ ਜਾਂਦਾ ਐ ਓਹ ਪਾਣੀ ਦੇ ਛਿੱਟੇ ਮਾਰ ਜਾਂਦਾ ਸਾਰੇ ਕੱਪੜੇ ਵੀ ਅਸੀ ਗੰਦੇ ਕਰ ਲੈਂਦੇ ਆਂ ਅਪਣੇ।
ਦੱਸੋ।
ਹਾਂ ਬੜੀ ਪਰੇਸ਼ਾਨੀ ਹੋਈ ਪਈ ਏ ਭੈਣ ਜੀ।
ਬਸ ਬਰਸਾਤ ਹਾਂ ਬਰਸਾਤ ਨਾ ਨਾ ਆਵੇ, ਤੇ ਤਾਂ ਗਰਮੀ, ਗਰਮੀ ਕਹਿੰਦੇ ਆ ਤੇ ਬਰਸਾਤ ਆ ਜਾਵੇ ਤੇੇ ਫੇਰ
ਸਹੀ ਗੱਲ ਹੈ ਭੈਣ ਜੀ, ਅਸੀਂ ਵੀ ਲੋਕੀ ਨਾ ਇੱਧਰ ਜੀਅ ਸਕਦੇ ਹਾਂ ਨਾ ਉੱਧਰ ਜੀ ਸਕਦੇ ਹਾਂ ਸਾਨੂੰ ਬਰਸਾਤ ਤੋਂ ਵੀ ਦਿੱਕਤ ਹੈ ਤੇ ਸਾਨੂੰ ਗਰਮੀ ਤੋ ਵੀ ਦਿੱਕਤ ਏ। ਸਹੀ ਗੱਲ ਏ ਭੈਣ ਜੀ। ਭੈਣ ਜੀ ਮੈਂ ਤੁਹਾਨੂੰ ਤਾਂ ਯਾਦ ਕੀਤ ਤਾ ਸੀਗਾ ਮੈਂ ਪੁੱਛਣਾ ਸੀ ਤੁਹਾਡੇ ਕੋਲ ਜਿਹੜੀ ਤੁਸੀ ਪਹਿ ਪਹਿਲੇ ਮੈਨੂੰ ਚਦਰਾਂ ਲੈ ਕੇ ਭੇਜੀਆਂ ਸੀ ਭੈਣ ਜੀ ਬੜੀ ਅੱਛੀ ਕੁਆਲਿਟੀ ਨਿਕਲੀ ਏ ਮੈਂ ਦੋ ਧੋ ਪਾ ਲੇ ਨੇ, ਟੱਸ ਦੀ ਮਸ ਨੀ ਹੋਈ ਜੇ।
ਆ ਓਹ ਤੇ ਬਹੁਤ ਵਧੀਆ ਕੱਪੜਾ ਜੇ ਮੇਰੀ ਪੜੋਸਨ ਵੇਚਦੀ ਏ, ਮੈਂ ਔਂਦੇ ਕੋਲੋਂ ਮ ਮੰਗਵਾਈ ਸੀ ਮੈਂ ਲੈ ਕੇ ਆਈ ਸੀ ਖੁਦ ਈ ਲੈ ਕੇ ਆਈ ਸੀ ਤੇ ਮੈਂ ਤੁਹਾਡੇ ਕੋਲ ਭੇਜੀ ਸੀ। ਤੁਸੀ ਕਿਹਾ ਸੀ ਮੈਨੂੰ ਦੋ ਭੇਜ ਦਿਓ, ਤੇ ਮੈਂ ਅਪਣੀ ਪੜੋਸ ਪੜੋਸਨ ਕੋਲੋਂ ਲੈ ਕੇ ਦਿੱਤੀ ਸੀ, ਤੇ ਓਹਦਾ ਕੱਪੜਾ ਨਾ ਬੜਾ ਵਧੀਆ ਨਿਕਲਦਾ ਐ ਧੋ- ਧੋ ਕੇ ਵੀ ਖ਼ਰਾਬ ਨੀ ਹੁੰਦਾ।
ਹਾਂਜੀ- ਹਾਂਜੀ ਭੈਣ ਜੀ। ਪਤਾ ਕੀ ਐਨਾ ਸੋਹਣਾ ਨਿਕਲਿਆ ਮੈਨ ਤੇ ਲੱਗਦਾ ਸੀ ਫਰੋਜੀ ਰੰਗ ਹੈਗਾ ਤੇ ਓਦਾ ਕਿੱਥੇ ਰੰਗ ਉਤਰੇਗਾ ਸਾਰਾ। ਤੇ ਨਾ, ਜਰਾ ਵੀ ਨਹੀ। ਹਾਂਜੀ ਬਹੁਤ ਵਧੀਆ ਨਿਕਲੀ ਜੇ ਭੈਣ ਜੀ। ਤੇ ਜਿਹੜੀ ਮੈਂ ਚਦੱਰ ਤੁਸੀ ਮੈਨੂੰ ਵੀਡੀਓ ਕੋਲ ਤੇ ਵਿਖਾ ਰਹੇ ਸੀਗੇ ਕਰੀਮ ਕਲਰ ਦੀ। ਓਦਾ ਥੋੜਾ ਕਿਨਾਰਾ ਉਧੜਿਆ ਹੋਇਆ ਸੀ ਓ ਓਹਨੂੰ ਕਹੋਗੇ ਠੀਕ ਕਰਾ ਦੇਗੀ ਓ? ਕਰਾਇਆ ਸ ਕੇ ਕੋਈ ਨੀ ਕਰਾਇਆ ਸ।
ਨਹੀ- ਨਹੀ ਕਰਾ ਦਿੱਤਾ ਸ ਮੈਂ ਓਨੂੰ ਆਂਉਦਿਆਂ ਈ ਦੇ ਦਿੱਤੀ ਸੀ।
ਅੱਛਾ।
ਤੇ ਓ ਉਹਨੇ ਠੀਕ ਕਰਾ ਰੱਖੀ ਏ, ਮੈਂ ਪਰਸੋਂ ਤੁਹਾਡੇ ਘਰ ਆਈ ਵੀ ਹੈਗੀ ਆਂ। ਤੇ ਮੈਂ ਚੱਕ ਕੇ ਲਿਆਣਾ ਭੁੱਲਗੀ ਆਂ ਮੈਂ ਤੁਹਾਨੂੰ ਦੱਸਣਾ ਵੀ ਭੁੱਲਗੀ ਆਂ ਕਿ ਮੇਰੇ ਕੋਲ ਈ ਪਈਏ ਤੁਹਾਡੀ ਚਾਦਰ।
ਅੱਛਾ ਚਲੋ ਕੋਈ ਗੱਲ ਨੀ ਫੇਰ ਚੱਕਰ ਲੱਗੇਗਾ ਆਂਉਦੇ ਜਾਂਦੇ ਜਾਂ ਕਿਸੇ ਬੱਚੇ ਕੋਲ ਮੈਂ ਮੰਗਾ ਲੈੱਸਾਂ ਫੇਰ।
ਹਾਂ ਮੰਗਾ ਲੈਣਾ ਓਨੇ ਸੋ਼ਧੀ ਨੇ ਸਗੋਂ ਟੇਲਰ ਕੋਲੋਂ ਠੀਕ ਕਰਾ ਕੇ ਦਿੱਤੀ ਜੇ ਮੈਨੂੰ।
ਅੱਛਾ, ਅੱਛ, ਅੱਛਾ ਚਲੋ ਵਧੀਆ ਹੋ ਗਿਆ ਕੰਮ। ਤੁਹਾਡਾ ਐ ਵੀ ਵਧੀਆ ਹੋ ਗਿਆ ਕਿ ਵਿਚਾਰੀ ਨੇ ਕਰਾਤੀ ਤੁਹਾਨੂੰ ਨੀ ਭੱਜਣਾ ਪਿਆ।
ਆਹ ਓ ਪਰਸੋਂ ਹੀ ਮੈਨੂੰ ਦੇ ਗਈ ਸੀ ਮੈਂ ਸਗੋਂ ਤੁਹਾਡੇ ਘਰ ਵੀ ਆਈ ਆਂ ਤੇ ਮੈਂ ਲੈ ਕੇ ਆਉਣਾ ਭੁੱਲ ਗਈ ਆਂ।
ਅੱਛਾ ਜੀ। ਚਲੋ ਕੋਈ ਗੱਲ ਨੀ ਭੈਣ ਜੀ। ਹਾਂ ਅਗਲੀ ਵਾਰ ਲੈ ਲਵਾਂਗੇ ਕੋਈ ਗੱਲ ਨੀ ਜਦੋਂ ਸਾਡਾ ਚੱਕਰ ਲੱਗਿਆ ਜਾਂ ਕਿਸੇ ਬੰਦੇ ਦਾ ਚੱਕਰ ਲੱਗਿਆ।
ਹਾਂ, ਤੁਹਾਡਾ ਲੱਗਾ ਲੱਗਿਆ ਤੁਸੀ ਲੈ ਜਾਣਾ ਨਈ ਤੇ ਫੈਰ ਮੇਰਾ ਲੱਗਿਆ ਮੈਂ ਲੈ ਆਵਾਂਗੀ ਫੇਰ।
ਹਾਂਜੀ ਹਾਂਜੀ, ਭੈਣ ਜੀ ਠੀਕ ਏ ਭੈਣ ਜੀ। ਭੈਣਜੀ ਮੈਨੂੰ ਐ ਦੱਸੋ ਕਿ ਓਹਦੇ ਕੋਲ ਹੋਰ ਜੇਹੜੀ ਅ ਫੋਮ ਵਾਲੀ ਬੈਡਸ਼ੀਟਾਂ ਹੁਂਦੀਆਂ ਓਹਦੀ ਵਰਾਇਟੀ ਆਈ ਹੋਈ ਆ ਹੋਰ।
ਵਰਾਇਟੀ ਉਹ ਕਹਿ ਰਹੀ ਸੀ ਉਹਦੇ ਵਿੱਚ ਕੁਵੇਨਟੀਠ ਵਾਲੀ ਜਿਹੜੀ ਫੋਮ ਵਾਲੀ ਹੁੰਦੀਆਂ ਨੇ ਨਾ ਆਏਗੀ ਹੋਰ ਵਰਾਇ ਟੀ ਕਹਿੰਦੀ ਪਈ ਸੀ ਮੈਨੂੰ ਕਹਿੰਦੀ ਵੇਖੋ ਕਿ ਚਾਰ ਪੰਜ ਦਿਨ ਵਿਚ ਆ ਜਾਵੇ ਜਦੋਂ ਵੀ ਆਏ ਦੱਸ ਦੇਗੀ ਮੈਨੂੰ
ਅੱਛਾ ਭੈਣਜੀ ਭੈਣ ਜੀ ਮੈਂ ਨਾ ਆਪਣੇ ਪੇਕਿਆਂ ਨੂੰ ਵੀ ਦਿਖਾਈ ਸੀ ਕਿ ਚਾਦਰ ਮੇਰੇ ਪੇਕੇ ਆਏ ਹੋਏ ਸੀ ਘਰ ਤੇ ਉਹਨਾਂ ਨੇ ਉਹਨਾਂ ਨੇ ਵੀ ਬੜੀ ਪਸੰਦ ਆਈ ਐ ਤੇ ਉਹ ਵੀ ਕਹਿੰਦੇ ਪਏ ਸੀ ਸਾਨੂੰ ਵੀ ਮੰਗਵਾ ਦੇਈ ਚੱਦਰ ਤੇ ਹਾਂਜੀ ਤੇ ਮੈਂ ਕਿਹਾ ਚਲੋ ਮੈਂ ਭੈਣ ਜੀ ਨੂੰ ਕਹਿ ਦਿਆਂ ਵੀ ਜਦੋਂ ਵੀ ਕੋਈ ਨਵੀਂ ਵਰਾਇਟੀ ਆਏ ਤੇ ਮੈਨੂੰ ਜਰਾ ਤੁਸੀਂ ਫੋਟੋ ਖਿਚਵਾ ਕੇ ਭੇਜ ਦੇਣਾ ਉਹਨੂੰ ਕਹਿ ਦੇਣਾ
ਹਾਂ, ਕੋਈ ਨੀ ਮੈਂ ਉਹਨੂੰ ਕਹਿ ਦਿਆਂਗੀ ਤੇ ਉਹ ਫੋਟੋ ਮੈਨੂੰ ਭੇਜ ਦਿਆ ਕਰੇਗੀ ਤੇ ਮੈਂ ਅੱਗੇ ਤੁਹਾਨੂੰ ਭੇਜ ਦਿਆ ਕਰਨਾ
ਹਾਂਜੀ-ਹਾਂਜੀ ਭੈਣ ਜੀ ਇਹ ਵੀ ਗੱਲ ਠੀਕ ਐ ਤੁਹਾਡੀ ਭੈਣ ਜੀ ਬਸ ਭੈਣ ਜੀ ਲੱਗੇ ਕਿ ਅਸੀਂ ਹੋਰ ਬਰਸਾਤ ਦੇ ਮੌਸਮ ਵਿੱਚ ਬਣਾਇਆ ਕੀ ਜੇ
ਬਸ ਹਜੇ ਤੱਕ ਤੇ ਮੈਂ ਕੁਛ ਨੀ ਬਣਾਇਆ ਜੇ ਦੁਪਹਿਰੀ ਮੈਂ ਆਲੂ ਦੀ ਸਬਜ਼ੀ ਬਣਾਈ ਸੀ ਜੇ
ਅੱਛਾ ਜੀ ਤੇ ਅੱਜ
ਰੱਸੀ ਮਿੱਸੀ ਤਰੀ ਆਲੇ ਆਲੂ ਨੀ ਬਣਦੇ ਐ ਜਿਹੜੇ ਓ ਬਣਾਏ ਸੀ। ਪੂੜੀਆਂ ਬਸ ਬਣਾਣਾ ਦਿਮਾਗ ਵਿੱਚ ਈ ਕੋਈ ਨੀ ਰਿਹਾ ਜੇ।
ਹਾਂ ਬਾਰਿਸ਼ ਵਾਲੇ ਮੌਸਮ ਦੇ ਤੁਹਾਨੂੰ ਪਤਾ ਪੂੜੀਆਂ ਚੰਗੀਆਂ ਲੱਗਦੀਆਂ ਉਈ ਉਹ ਸਾਡੇ ਘਰ ਵੀ ਸਾਰੇ ਕਹਿੰਦੇ ਪਏ ਸੀ ਬੱਚੇ ਮੇਰੇ ਕਿ ਪਕੌੜੇ ਬਣਾਓ ਪਕੌੜੇ ਬਣਾਓ ਤੇ ਮੈਂ ਤੇ ਆ ਮੈਂ ਤੇ ਹਾਂ ਹਾਂਜੀ ਮੈਂ ਵੀ ਕਿਹਾ ਮੈਂ ਕਿਹਾ ਮੈਂ ਤੇ ਮੇਰੇ ਕੋਲ ਤੇ ਪਕੌੜੇ ਬਣਦੇ ਨੀ ਜੇ ਮੈਂ ਤੇ ਤੁਹਾਨੂੰ ਵੇਸਨ ਦੇ ਪੂੜੇ ਲਾ ਦੀਨੀ ਆ ਤੇ ਮੈਂ ਤੇ ਵੇਸਣ ਘੋਲਿਆ ਤੇ ਉਹਨਾਂ ਨੂੰ ਵੇਸਨ ਦੇ ਪੂੜੇ ਲਾ ਦਿੱਤੇ ਨੇ ਤੇ ਬੱਚੇ ਖੁਸ਼ ਹੋ ਗਏ ਸੋਸ ਨਾਲ ਖਾ ਆਹ ਸੋਸ ਨਾਲ ਖਾ ਕੇ ਖੁਸ਼ ਹੋ ਗਏ ਅੱਜ ਜੇ ਜਿਹਦੇ ਨਾਲ ਗੱਲ ਕਰੋ ਤੇ ਉਹ ਕਹਿੰਦਾ ਪਿਆ ਅਸੀਂ ਪਕੌੜੇ ਬਣਾਏ ਨੇ ਮੈਂ ਬਲਕਿ ਉਹਨੇ ਆਪਣੀ ਭੈਣ ਨੂੰ ਫੋਨ ਕੀਤਾ ਸੀ ਤੇ ਆ ਉਹਦੇ ਕੋਲ ਪੁੱਛਿਆ ਤੂੰ ਕੀ ਬਣਾਇਆ ਕਹਿੰਦੀ ਅਸੀਂ ਤੇ ਸਵੇਰੇ ਅੱਜ ਮੇਰੇ ਸਹੁਰੇ ਨੇ ਸਵੇਰੇ ਨਾਲ ਬਾਰਿਸ਼ ਵੇਖੀ ਤੇ ਕਹਿੰਦੇ ਹੋਰ ਕੁਛ ਨੀ ਅੱਜ ਨਾਸ਼ਤੇ ਚ ਬਣਾਣਾ ਮੈਂ ਤੁਹਾਨੂੰ ਸਮਾਨ ਲਿਆ ਕੇ ਦੀਨਾ ਵਾਂ ਪਕੌੜੇ ਹੀ ਬਣਾਣਾ ਤੁਸੀਂ
ਅੱਛਾ ਅੱਜ ਸਾਰੀ ਜਗ੍ਹਾ
ਹਾਂ ਹਾਂਜੀ ਅੱਜ ਬਰਸਾਤ ਸਵੇਰ ਦੀ ਰੁਕੀ ਨੀ ਤੇ ਸਾਰੇ ਲੋਕਾਂ ਨੇ ਪਕੌੜੇ ਪੂੜੇ ਮੈਂ ਕਿਹਾ ਤੁਸੀਂ ਵੀ ਆਲੂ ਦੱਸਦੇ ਪਏ ਓ ਤੇ ਤੁਸੀਂ ਨਾਲ ਪੂੜੀਆਂ ਲਾਈਆਂ ਹੋਣੀਆਂ ਚਲੋ ਕੋਈ ਨੀ ਫੇਰ ਲਾ ਲੈਣਾ ਕੱਲ ਵੀ ਬਾਰਿਸ਼ ਹੈਗੀ ਜੇ ਸਾਰਾ ਦਿਨ
ਅੱਛਾ ਚਲੋ ਫੇਰ ਵੇਖਦੇ ਹਾਂ ਫਿਰ ਕੱਲ ਸਹੀ ਫੇਰ ਹੁਣ ਓਹ ਦੁਪਹਿਰ ਵਾਲੀ ਸਬਜ਼ੀ ਪਈ ਸੀ ਹੁਣ ਤੇ ਨਾਲ ਵੇਖਨੀ ਆ ਕੁਛ ਨਾ ਕੁਛ ਤੇ ਬਣਾਵਾਂਗੀ
ਹਾਂ ਕੁੱਝ ਕੁੱਛ ਥੋੜਾ ਫਰਾਈ ਕਰ ਲੈਣਾ ਸੋੜਾ ਸਾੜੀ ਕਰ ਲੈਣਾ
ਹਾਂ, ਇਹੀਓ ਇਹੀਓ ਕਰੂਗੀ ਇਹੀਓ ਕਰੂਗੀ
ਠੀਕ ਹੋਰ ਕੀ ਬੰਦਾ ਕੀ ਕਰੇ ਟੈਮ ਪਾਸ ਕਰਨਾ ਪੈਂਦਾ ਇੱਕ ਤਾਂ ਸਮਝ ਨਹੀ ਆਂਦਾ ਅੱਜ ਕੱਲ ਬਣਾਈਏ ਕੀ
ਹੋ ਹੋਰ ਬਿਲ ਸਬਜ਼ੀਆਂ ਮਿਲਦੀਆਂ ਹੀ ਕੋਈ ਨੀ ਹੈਗੀਆਂ
ਮਿਲਦੀਆਂ ਹੀ ਨੀ ਮੈਂ ਕਹਿ ਰਹੀ ਹਾਂ ਬੱਚਿਆਂ ਕੋਲ ਪੁੱਛੋ ਤੇ ਉਹ ਤੋਂ ਓਹੀਓ ਦੋ ਸ ਚੀਜ਼ਾਂ ਕਹਿੰਦੇ ਰਹਿੰਦੇ ਨੇ ਪਨੀਰ ਦਾ ਕੁਛ ਬਣਾ ਲੋ ਤੇ ਜਾਂ ਫਿਰ ਆਲੂ ਦਾ ਕੁੱਝ ਬਣਾ ਲੋ ਰੋਜ਼ ਰੋਜ਼ ਖਾਇਆ ਹੀ ਨਹੀਂ ਜਾਂਦਾ ਬੜੀ ਪਰੇਸ਼ਾਨੀ ਹੋ ਗਈ ਹੈ ਭੈਣ ਜੀ
ਪਨੀਰ ਤੇ ਸ਼ਿਮਲਾ ਮਿਰਚ ਬਣਾਈ ਸੀਗੀ ਕੱਲ ਸਗੋਂ ਮੈਂ ਰਾਤੀ ਆਪਣੇ ਪੇਕੇ ਗਈ ਹਾਂ ਉੱਥੋਂ ਆਉਂਦਿਆਂ ਮੈਨੂੰ ਸਵਾ ਅੱਠ ਵੱਜ ਗਏ। ਘਰ ਆਂਦਿਆਂ ਹੀ ਸਬਜ਼ੀ ਬਣੀ ਨੀ ਪਈ ਸੀ ਫਟਾਫਟ ਵੇਖ ਮੈ ਕਿਆ ਸ਼ਿਮਲਾ ਮਿਰਚ ਪਈ ਏ ਤੇ ਪਨੀਰ ਪਿਆ ਸੀ ਤੇ ਉਹ ਮੈਂ ਫਿਰ। ਸ਼ਿਮਲਾ ਮਿਰਚ ਤੇ ਪਨੀਰ ਫਟਾਫਟ ਬਣਾਇਆ ਤੇ ਉਹਦੇ ਨਾਲ ਰੋਟੀ ਖਾਧੀ ਅਸੀਂ।
ਪਾਦੇ ਹੋ ਤੁਸੀਂ ਭੈਣਜੀ ਉਹਦੇ ਵਿੱਚ ਬੜੀ ਸਵਾਦ ਬਣ ਜਾਂਦੀ। ਜਿਸ
ਸੋਸ-ਸੋਸ ਪਾਕੇ ਵੀ ਬੜੀ ਸਵਾਦ ਬਣਦੀ ਜੇ ਵ ਪਰ ਨਾ ਮੈਂ ਰਾਤੀ ਕੀ ਕੀਤਾ। ਇਹ ਸ਼ਿਮਲਾ ਮਿਰਚ ਤੇ ਪਨੀਰ ਦੇ ਵਿੱਚ ਨਾ ਮਲਾਈ ਪਾ ਲਈ।
ਅੱਛਾ ਚਲੋ ਠੀਕ ਹੈ। ਮਲਾਈ ਪਾ ਲਈ ਤਾਂ ਵੀ ਅਲੱਗ ਟੇਸਟ ਹੋ ਜਾਂਦਾ। ਇੱਕ ਵਾਰੀ ਮਲਾਈ ਵਾਲੀ ਬਣਾ ਲਈ ਚ ਇੱਕ ਵਾਰੀ ਵਿੱਚ ਸੋਸ ਵਾਲੀ ਬਣਾ ਦੀ ਹਾਂ ਸਹੀ ਕਹਿ ਰਹੇ ਹੋ। ਅਲੱਗ-ਅਲੱਗ ਵਰਾਇਟੀ ਟੀਆਂ ਵੀ ਬਣ ਜਾਂਦੀਆਂ ਤੇ ਅਲੱਗ-ਅਲੱਗ। ਟੇਸਟ ਵੀ ਹੋ।
ਟੇਸਟ ਵੀ ਅਲੱਗ ਹੋ ਜਾਂਦਾ ਆਹੋ।
ਹਾਂ। ਚਲੋ ਇਹ ਤੇ ਵਧੀਆ ਹੋ ਗਿਆ ਟੈਮ ਪਾਸ ਹੀ ਕਰਨਾ ਭੈਣ ਜੀ ਸਬਜ਼ੀ ਕੁਛ ਨਾ ਕੁਝ ਬਣਾ ਕੇ ਕੀ ਕਰੀਏ।
ਹਾਂ ਏਦੇ ਬਿਨਾਂ ਵੀ ਗੁਜ਼ਾਰਾ ਕੋਈ ਨੀ ਹੈਗਾ ਤੇ ਬਟ ਸਬਜ਼ੀਆਂ ਮਿਲਦੀਆਂ ਵੀ ਕੋਈ ਨੀ ਹੈਗੀਆ। ਨਾ ਸਮਝ ਆਉਂਦੀ ਆ ਕੀ ਬਣਾਓ।
ਸਹੀ ਗੱਲ ਹੈ ਭੈਣ ਜੀ ਹੁਣੇ ਸਬਜ਼ੀ ਵਾਲਾ ਜਾਂਦਾ ਪਿਆ ਸੀ। ਮੈਂ ਤੇ ਉਹਦੇ ਕੋਲ ਬੈਂਗਣ ਲਿੱਤੇ ਨੇ ਤੇ ਮੈਂ ਭਾਈ ਨੂੰ ਚੰਗੀ ਤਰ੍ਹਾਂ ਕਿਹਾ ਵੀ ਮੈਂਨੂੰ। ਕਾਣੇ ਬੈਂਗਣ ਨਾ ਦੇ ਜਾਈ ਵੀ ਪਿਛਲੀ ਵਾਰ ਤੂੰ ਦੇ ਗਿਆ ਸੀ। ਐਡੇ- ਉਹ ਬਾਹਰੋਂ ਠੀਕ ਲੱਗਦੇ ਪਏ ਸੀ ਜੇ ਮੈਂ ਭੁਨੇ ਮਿਹਨਤ ਕੀਤੀ ਏ। ਮੈਂ ਉਹਨੂੰ ਫੇਰ ਛਿੱਲਣ ਲੱਗੀ ਹਾ ਤੇ ਉਹਨੂੰ ਕੱਟਿਆ। ਤੇ ਵਿਚੋਂ ਸੁੰਡੀ ਨਿਕਲੀ ਏ ਤੇ ਮੈਂ ਕਿਹਾ ਕੀੜੇ ਆਲੇ ਮੈਨੂੰ ਦੇ ਗਿਆ ਤੂੰ ਪਿਛਲੀ ਵਾਰ ਤੇ ਮੈਂ ਤੇਰੇ ਕੋਲ ਬਿਲਕੁਲ ਨੀ ਲੈਣੇ ਉਹ ਕਹਿੰਦਾ ਨਹੀਂ ਭੈਣ ਜੀ ਅੱਜ ਨਹੀਂ ਨਿਕਲਣ ਗੇ। ਕੀੜੇ ਮੈਂ ਗਰੰਟੀ ਦਿੰਦਾ ਮੈਂ ਕਿਹਾ ਐਡੀ ਬਰਸਾਤ ਹੋਈ ਪਈਏ ਹਰ ਚੀਜ਼ ਖਰਾਬ ਹੁੰਦੀ। ਤੂੰ ਕਹਿ ਰਿਹਾ ਤੇਰੇ ਬੈਂਗਣ। ਕੀੜੇ ਨੇ ਕਹਿੰਦਾ ਤੁਹਾਨੂੰ ਮੈਂ ਪੈਸੇ ਵਾਪਸ ਦਿਆਂਗਾ ਤੇ ਮੈਂ ਉਹ ਹੁਣ ਬੈਂਗਰ ਭੁਨ ਕੇ ਰੱਖ। ਰੱਖੇ ਨੇ ਸਵੇਰ ਜੋਗੇ ਤੇ ਮੈਂ ਕਿਹਾ ਹੁਣ ਸਵੇਰ ਦਾ ਕੰਮ ਕਰ ਰੱਖਾਂ ਸਵੇਰੇ ਭੜਥਾ ਬਣਾ ਲਾਂਗੀ। ਤੇ ਬੈਂਗਨ ਭੁੰਨੇ ਨੇ ਤੇ ਉਹ ਠੀਕ ਨਿਕਲੇ ਨੇ ਬਲਕਿ।
ਹਾਂ ਪਹਿਲੇ ਭੁੰਨੇ ਪਈ ਹੋਣ ਨਾ ਚੀਜ਼ ਫਿਰ ਸਵੇਰੇ ਟਾਈਮ ਨੀ ਲੱਗਦਾ। ਨਹੀਂ ਤੇ ਬੜੀ ਕੋਈ ਦੇਰ ਲੱਗ ਜਾਂਦੀ ਹੈ। ਸਵੇਰੇ-ਸਵੇਰੇ ਕੰਮ ਕਰਦੇ ਆ ਹਨਾਂ। ਬੱਚਿਆਂ ਨੇ ਇੱਥੋਂ ਸਕੂਲ ਜਾਣਾ ਹੁੰਦਾ ਹੈ।
ਹਾਂ ਇਧਰੋਂ ਨਾਸ਼ਤੇ ਦਾ ਟਾਈਮ ਹੁੰਦਾ ਪਿਆ ਹੁੰਦਾ।
ਹਾਂ
ਬਸ ਫੇਰ ਉਹੀਓ ਗੱਲ ਨਾ ਮੈਂ ਪਹਿਲੇ ਭੁੰਨ ਰੱਖੋ ਤੇ ਐਵੇਂ ਲੱਗਦਾ ਅੱਦਾਂ ਕੰਮ ਹੋਇਆ ਹੋਇਆ ਪਿਆ ਪਹਿਲੇ ਆਹ ਬਸ ਫੇਰ ਮੈਂ। ਹੁਣ ਇਹ ਬੈਂਗਨ ਭੂਨ ਰੱਖੇ ਤੇ ਉ ਉਹ ਤੁਹਾਨੂੰ ਦੱਸਦੀ ਵੀ ਆ ਭਾਈ ਨੇ ਗਰੰਟੀ ਦਿੱਤੀ ਸੀ ਪਰ ਠੀਕ ਨਿਕਲੇ ਜੇ। ਕਈ ਵਾਰ ਭਾਈ ਗਰੰਟੀ ਠੀਕ ਦੇ ਜਾਂਦੇ ਜੇ। ਤੇ ਕਈ ਵਾਰ ਝੂਠ ਮਾਰ ਜਾਂਦੇ ਨੇ। ਕਿ ਹਾਂ ਵਧੀਆ ਨਿਕਲੇਗਾ ਤੇ ਅੰਦਰ ਆਓ। ਤੇ ਉਹ ਖ਼ਰਾਬ ਨਿਕਲਦਾ ਆ ਉਹਨਾਂ ਨੇ ਆਪਣੇ ਪੈਸੇ ਤੇ ਅੰਬ ਲਿੱਤੇ ਭੈਣ। ਜੀ ਮੈਂ ਅੰਬ ਦੇਖੋ ਅੱਜ ਕਹਿੰਦਾ ਡੇਢ ਸੌ ਰੁਪਈਏ ਕਿੱਲੋ।
ਦੱਸ ਡੇਢ ਸੌ ਰੁਪਏ ਕਿੱਲੋ, ਐਡੇ ਮਹਿੰਗੇ ਕਿੱਥੋਂ ਹੋ ਗਏ ਨੇ।
ਐਡੇ ਮਹਿੰਗੋ। ਕਹਿੰਦਾ ਉਹ ਮੋਟੇ ਵਾਲੇ ਅੰਬ ਸੀ ਨਾ ਭੈਣ ਜੀ। ਸਫੇਦਾ ਅੰਬ ਹਾਂ ਉਹ ਰੱਖੜੀ ਤਕ ਹੁੰਦੇ ਨੇ ਪਰ। ਪਰ ਫੇਰ ਵੀ ਉਹਨੇ ਬਰਸਾਤਾਂ ਲੱਗ ਗਈਆਂ ਨਾ ਹਰ ਚੀਜ਼ ਮਹਿੰਗੀ ਜੇ ਟਮਾਟਰ ਪੁੱਛਿਆ ਭੈਣ ਜੀ। ਟਮਾਟਰ ਅੱਸੀ ਰੁਪਏ ਕਹਿੰਦਾ ਪਿਆ ਸੀ ਜੇ।
ਦੱਸੋ ਅੱਸੀ ਰੁਪਏ ਕਿਲੋ ਅੱਛਾ।
ਮਟਰ ਮੈਂ।
ਮੈਂ ਪਿਛਲੀ ਵਾਰੀ ਸੱਠ ਰੁਪਏ ਕਿੱਲੋ ਲੈ ਕੇ ਆਈ ਆ।
ਹਾਂਜੀ ਮੈਂ ਪੰਜਾਹ ਲਿੱਤੇ ਸੀ ਜੇ ਮੈਂ ਪੰਜਾਹ ਲਿੱਤੇ ਸੀ ਮੈਂ ਤੇ ਉਹਨੂੰ ਕਿਹਾ ਤੂੰ ਜਾ ਦਫਾ ਹੋ ਇਥੋਂ। ਉਥੋਂ ਦੀ ਮੈਂ ਤੇ ਤੇਰੇ ਕੋਲ ਕੋਈ ਨੀ ਲੈਣੇ ਟਮਾਟਰ ਨਾ ਤੈਨ ਤਾਂ ਤੇਰੇ ਕੋਲ ਕੋਲ ਮੈਂ ਅੰਮ ਲੈਣੇ ਨੇ ਮੈਂ ਤੇ ਓ ਬੈਂਗਨ ਲਿੱਤੇ ਵੀਹ ਰੁਪਈਏ ਦੇ ਦੋ। ਤੇ ਮੈਂ ਅੰਦਰ ਆ ਗਈ ਉਸ ਤੋਂ ਥੋੜ੍ਹੀ ਦੇਰ ਹੋਈ ਤੇ ਇੱਕ ਹੋਰ ਭਾਈ ਜਾਣ ਲੱਗ ਗਿਆ ਸੀ ਬਰਸਾਤ ਸੀ ਨਾ ਅੱਜ ਮੈਂ ਤੇ ਕਿੱਥੇ ਜਾ ਨੀ ਸ ਕੀ ਗਲੀ ਚ ਈ ਵੇਖਦੀ ਰਹੀ ਹਾਂ ਕੋਈ ਆਵੇ ਸਬਜ਼ੀ ਆਲਾ ਤੇ ਲਵਾਂ ਤੇ ਫੇਰ ਕੋਈ ਹੋਰ ਆ ਗਿਆ। ਭਾਈ ਤੇ ਭੈਣ ਜੀ ਐਡੇ ਸੋਣੇ ਟਮਾਟਰ ਲਾਲ-ਲਾਲ ਤੇ ਸਖਤ ਸ ਖਤ ਐਵੇੈਂ ਲੱਗਦਾ ਈ ਨੀ ਪਿਆ ਸੀ ਵੀ ਕੁੱਛ ਵੀ ਐਦੇ ਚ ਹੋ ਸਕਦਾ ਮਤਲਬ ਬੜੇ ਵਧੀਆ ਤੇ ਭੈਣ ਜੀ ਓਨੇ ਮੂੰਹੋਂ ਹੀ ਮੈਨੂੰ ਪੰਜਾਹ ਰੁਪਏ ਆਖੇ।
ਦੱਸੋ ਐਡਾ ਫ਼ਰਕ।
ਐਡਾ ਫਰਕ ਵੇਖੋ ਕਿੰਨੇ ਲੋਕਾਂ ਨੇ ਆਪਣੇ ਅ ਹਾਂ ਲੁੱਟਣ ਆਲੇ ਕੰਮ ਨੇ ਫਿਰ ਤੁਸੀਂ ਜਿਹੜੀ ਚੀਜ਼ ਪੰਜਾਹ ਦੀ ਏ ਤੁਸੀਂ ਕਿਉਂ ਅੱਸੀ ਆਖਦੇ ਪਏ ਓ ਬਈ ਅਸੀਂ ਆਖਾਂਗੇ ਤੇ ਸਾਂਸ
ਕਿੱਥੇ ਜਾਣਾ ਤੇ ਐ ਨੀ ਗਾਹਕ ਨੇ।
ਸਈ ਗੱਲ ਐ ਭੈਣ ਜੀ। ਓ ਤੇ ਓਨੇ ਅੱਸੀ ਰੁਪਏ ਦੇਖਲੋ ਤੀਹ ਰੁਪਏ ਫਾਲਤੂ ਮੰਗੇ ਮੇਰੇ ਕੋਲ ਬੀ ਸੱਤਰ ਤੇ ਮੈਂ ਦੇ ਈ ਜਾਏਗੀ ਨਾ ਮੈਂ ਵੀ ਨੀ ਲਿੱ ਤੇ ਫੇਰ ਮੈਂ ਕਾ ਕੋਈ ਓਰ ਅਜੇਗਾ ਓ ਮੈਂ ਕਾ ਹੁਣ ਕੋਈ ਹੋਰ ਆ ਜੇਗਾ। ਤੇ ਫੇਰ ਕੋਈ ਹੋਰ, ਆਇਆ ਤੇ ਉਹਦੇ ਕੋਲ ਮੈਂ ਫੇਰ ਪੰਜਾਹ ਰੁਪਏ ਕਿੱਲੋ ਉਹਨੇ ਆਖੇ ਤੇ ਮੈਂ ਮਿੰਟਾਂ ਚ ਲੈਣ ਵੀ ਕੀਤੀ ਤੇ ਉਹ ਟਮਾਟਰ ਲਿੱਤੇ ਜੇ ਤੇ ਉਹੁ ਬੈਂਗਣ ਲਿੱਤੇ ਜੇ ਤੇ ਕੱਲ ਦਾ ਕੰਮ ਮੁਕਾਇਆ ਜੇ ਸਵੇਰ ਦਾ ਨਾਸ਼ਤੇ ਦਾ ਤੇ ਬਸ ਫੇਰ ਹੁਣ ਕੱਲ ਸ਼ਾਮੀ ਦੀ ਸ਼ਾਮੀ ਵੇਖੀ ਜਾਏਗੀ ਕੋਈ ਦਾਲ ਧਰਾਂਗੇ ਹੋਰ ਕੀ ਕਰਾਂਗੇ ਓ ਤੁਹਾਨੂੰ ਪਤਾ ਅਗਲੇ ਦਿਨ ਦਾ ਸੋਚ ਕੇ ਰੱਖੋ ਨਾ ਕੀ ਬਣਾਣਾ ਤੇ ਤਾਂ ਸਾਡੀ ਥੋੜ੍ਹੀ ਟੈਨਸ਼ਨ ਮੁੱਕੀ ਰਹਿੰਦੀ ਆ ਮੁੱਕੀ ਰਹਿੰਦੀ ਨਈ ਤੇ ਸਵੇਰੇ ਉੱਠਦੇ ਈ ਪੈਲੇ ਘਰ ਦਾ ਨਿਪਟਾਓ ਤੇ ਫੇਰ ਐ ਸੋਚੋ ਕਿ ਬਈ ਹੁਣੇ ਸਬਜ਼ੀ ਕਿਹੜੀ ਬਣਾਣੀ ਐ।
ਆ ਸਈ ਗੱਲ ਏ ਪਹਿਲੇ ਸੋ ਚਿਆ ਪਿਆ ਹੋਵੇ ਆਈ ਪੀ ਹੋਵੇ ਨਾ ਚੀਜ਼ ਫੇਰ ਕੰਮ ਸੌਖਾ ਲੱਗਦਾ ਕਿ ਫ ਫਟਾਫਟ ਬਣਾ ਲੋ ਤੇ ਬਸ ਕੰਮ ਖਤਮ ਹੋਜੇਗਾ। ਸਾਡਾ ਨਈ ਤੇ ਪਹਿਲਾ ਸੋਚਣ ਈ ਚੀ ਐਡਾ ਟੈਮ ਲੱਗ ਜਾਂਦਾ ਕੀ ਬਣਾਣਾ ਕੀ ਹੈਗਾ ਏ।
ਹੋਰ ਭੈਣ ਜੀ ਐ ਤੇ ਗੱਲ ਤੁਸੀਂ ਸਈ ਕਈ ਏ। ਬਸ ਇੱਕ ਦਿਨ ਪਹਿਲੇ ਸਾਡਾ ਤੇ ਵੈਸੇ ਹੀ ਜਨਾਨੀਆਂ ਦੇ ਕੰਮ ਈ ਨੀ ਖਤਮ ਹੁੰਦੇ ਐਡੇ ਕੰਮ ਹੋ ਜਾਂਦੇ ਸਵੇਰ ਨਾਲ ਆ ਤੇ ਐ ਟੈਂਸ਼ਨ ਹੁਣ ਮੈਂ ਮੁਕਾ ਰੱਖੀ ਜੇ ਵੀ ਕੱਲ ਮੈਂ ਕੀ ਬਣਾਣਾ ਤੇ ਹੁਣੇ ਬਸ ਹਾਂ ਹੋਰ ਵੀ ਸ ਸਮਾਨ ਕੋਈ ਚਾਈਦਾ ਸੀ। ਤੇ ਤੇਲ ਵੀ ਖਤਮ ਹੋਇਆ ਪਿਆ ਸੀ ਰਾਸ਼ਨ ਦੀ ਦੁਕਾਨ ਤੋਂ ਆਂਦਾ ਸੀ ਗਈਆਂ ਤੇ ਪੈਰ ਗਿੱਲੇ ਕਰ ਆਈ ਆ ਸਾਰੇ। ਓ ਤੇਲ ਸ਼ੇਲ ਵੀ ਲਿਆ ਰੱਖਿਆ। ਤੇ ਬਸ ਹੁਣ ਬੈਠੀ ਹੋਈ ਸੀ ਤੇ ਮੈਂ ਕਿਆ ਏ ਚਾਦਰ ਵਿੱਛੀ ਹੋਈ ਸੀ ਨਾ ਬੈਠੀ ਆ ਉੱਤੇ ਬੈਠੀ ਆਂ ਤੇ ਮੈਨੂੰ ਯਾਦ ਲਾਇਆ ਮੈਂ ਤਾਂ ਭੈਣਜੀ ਨੂੰ ਪਹਿਲੇ ਮੈਂ ਫੋਨ ਕਰਾਂਗੀ ਬੜੀ ਵਧੀਆ ਚੱਦਰਾਂ ਭੇਜੀਆਂ ਸੀ ਏਨੇ ਲੈ ਕੇ। ਵੀ ਹੋਰ ਮੈਨੂੰ ਦੱਸ ਦੇਣਾ। ਬਈ ਮੇਰੀ ਨਾ ਇੱਕ ਬੈਡ ਦੀ ਤੇ ਮਿਲ ਬਣ ਗਈ ਦੂਜਾ ਮੇਰਾ ਸੱਸ ਸੋਰੇ ਦਾ ਜਿਹੜਾ ਬੈਡ ਏ ਨਾ। ਓਦੀ ਚਾਦਰ ਵੀ ਮੈਨੂੰ ਚਾਈਦੀ ਏ ਤੇ ਥੋੜਾ ਡੁ ਗੂੜਾ ਜਾ ਰੰਗ
ਮੈਂ ਓਨੂੰ ਹੁਣੇ ਈ ਫੋਨ ਕਰਾਂਗੀ ਤੇ ਓਨੂੰ ਕਹਿ ਦਿਆਂਗੀ ਵੀ ਗੂੜੇ ਗੂੜੇ ਰੰਗ ਮੰਗ ਰਾ
ਹਾਂਜੀ-ਹਾਂਜੀ ਤੁਹਾਨੂੰ ਪਤਾ ਵੱਡੇ ਬੰਦੇ ਨਾ ਗੂੜਾ ਰੰਗ ਪਸੰਦ ਕਰਦੇ ਨੇ।
ਹਾਂ ਨੀ ਮੈਂ ਓਨੂੰ ਕਵਾਂਗੀ ਤੂੰ ਸਾਡੀਆਂ ਦੋ ਤਿੰਨ ਮੰਗਾ ਰੱਖ ਮੈਂ ਤੇਰੀ ਵਿਕਵਾ ਦਿਆਂਗੀ।
ਆ ਠੀਕ ਐ ਭੈਣ ਜੀ ਤੁਸੀਂ ਯਾਦ ਨਾਲ ਓਨੂੰ ਫੋਨ ਕਰ ਦੇਣਾ।
ਹਾਂ-ਹਾਂ ਮੈਂ ਹੁਣੇ ਕਰ ਦਿਆਂਗੀ ਠੀ ਕੇ ਸਤਿ ਸ਼੍ਰੀ ਕਾਲ ਭੈਣ ਜੀ ਸਤਿ ਸ਼੍ਰੀ ਕਾਲ।